ਹੈਲੋ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਹ ਹਾਂਜੀ ਹਾਂਜੀ ਵਧੀਆ
ਮੈਂ ਤੁਹਾਡੇ ਨਾਲ ਨਾ ਓਨਲਾਈਨ ਐਜੂਕੇਸ਼ਨ ਵਧੀਆ ਵਧੀਆ ਵਧੀਆ ਤੁਸੀ ਸੁਣਾਓ ਮੈਂ ਤੁਹਾਡਾ ਨਾਲ ਔਨਲਾਈਨ ਕਲਾਸਿਸ ਔਫਲਾਈਨ ਕਲਾਸਿਸ ਦੇ ਬਾਰੇ ਗੱਲ ਕਰਨੀ ਸੀ
ਹਾਂਜੀ-ਹਾਂਜੀ ਔਨਲਾਈਨ ਕਲਾਸਿਸ ਤੇ ਆਫਲਾਈਨ ਕਲਾਸਿਸ ਐਜੂ
ਆਨਲਾਈਨ -ਓਫਲਾਈਨ ਹਾਂਜੀ, ਹਾਂਜੀ, ਹਾਂਜੀ ਔਨਲਾਈਨ ਕਲਾਸਿਸ ਨਾ ਔਲਾਈਨ ਕਲਾਸਿਸ ਜਿਆਦਾ ਫਾਇਦਾ ਨਹੀਂ ਹੈ ਜਿੱਦਾਂ ਜਿੰਨੇ ਓਫਲਾਈਨ ਫਾਇਦਾ ਹੋਇਆ ਨਾ
ਹਾਂਜੀ ਹਾਂਜੀ ਨਹੀਂ ਨਹੀਂ ਉਹ ਮੇਰੇ ਖਿਆਲ ਨਾਲ ਤੇ ਓਫਲਾਈਨ ਕਲਾਸਿਸ ਜਿਹੜੀ ਹੁੰਦੀ ਨਾ ਆਪਣਾ ਮਤਲਬ ਉਹਦੇ ਬੱਚਾ ਹੈ ਇਹ ਬੱਚੇ ਦਾ ਫੋਕ ਕਲੋਜ ਰਹਿੰਦਾ ਸਟੱਡੀ ਦੇ ਤੇ ਥੋੜੀ ਮਤਲਬ ਜਿਹੜਾ ਟੀਚਰ ਦਾ ਟੀਚਰ ਦਾ ਜਿਹੜਾ ਡਰ ਹੁੰਦਾ ਨਾ ਇੱਕ, ਟੀ ਟੀਚਰ ਦਾ ਇੱਕ ਡਰ ਹੁੰਦਾ ਕਿ ਬਈ ਹਾਂ ਮਤਲਬ ਇਹ ਟੈਸਟ ਯਾਦ ਕਰਕੇ ਆਣਾ ਐ
ਹਾਂਜੀ ਹੋਰ ਅੋਨਲਾਈਨ ਔਨਲਾਈਨ ਕਲਾਸਿਸ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਭਰ ਸਕਦਾ। ਜਿੱਥੇ ਜਿਵੇਂ ਆਪਣੀ ਸਟਾਰਟ ਕਰਕੇ ਜੂਮ ਮੀਟਿੰਗ ਵੀ ਕਰੇਗਾਂ ਜਿੱਥੇ ਮਰਜੀ ਉਹ ਮੈਡਮ ਅੱਗੇ ਪਤਾ ਕਿੰਨੇ ਬੱਚੇ ਨੇ ਸੌ ਬੱਚੇ ਹੋਏਂਗੇ।
ਹਾਂਜੀ ਹਾਂਜੀ ਹਾਂਜੀ ਹਾਂਜੀ
ਸੋ ਬੱਚੇ ਸੋਰੀ ਸੋ ਜਿਵੇਂ ਸੌ ਬੱਚਿਆਂ ਕਿਸੇ ਕਿਸੇ ਨੂੰ ਸਮਝ ਆਂਦੀ ਹੈ ਕੋਈ ਤੇ ਲਾ ਹੀ ਚਲਾ ਜਾਂਦਾ ਸਿਰਫ ਐਸਾ ਔਨਲਾਈਨ ਕਲਾਸਿਸ ਜ਼ਿਆਦਾ ਵਧੀਆ ਨਹੀਂ ਹੈਗੀ ਵੈਸੇ, ਹੁ
ਨਹੀਂ ਔਨਲਾਈਨ ਕਲਾਸਿਸ ਮੰਨ ਲਓ ਦੇਖ ਲੋ ਜਿਵੇਂ ਸੋ ਬੰਦਿਆਂ ਦੀ ਮੀਟਿੰਗ ਹੈਗੀ ਹੈ। ਸੌ ਬੰਦੇ ਮਤਲਬ ਸੌ ਬੰਦੇ ਕਲਾਸਿਸ ਲਾ ਰਹੇ ਨੇ ਔਰ ਐੜ ਚ ਜੇੜੇ ਦਾ ਕੈਮਰਾ ਓਫ ਹੈਗਾ ਐ। ਹੁਣ ਏਹ ਥੋੜ੍ਹੀ ਪਤਾ ਮੈਡਮ ਨੂੰ ਕਿ ਬਈ ਕੋਨ ਕੋਨ ਬੱਚਾ ਕਲਾਸਿਸ ਲਾ ਰਿਹਾ, ਓਨੇ ਤੇ ਟੈਂਡਿੰਗ ਈ ਲੈਣੀ, ਇੱਕ ਵਾਰ ਅਟੈਂਡੈਂਸ ਲੈਲੀ ਹ
ਹਾਂਜੀ, ਜੀ-ਜੀ-ਸ ਅਟੈਂਡਸ ਤਾਂ ਬਾਅਦ ਚ ਲੱਗਦੀ ਐ, ਬੱਚਾ ਲਾ ਕੇ ਚਲਾ ਜਾਂਦਾ ਹੈ। ਬਾਅਦ ਚ ਲਾ ਲੈਂਦਾ ਆਪਣੁ ਆ ਕੇ, ਤੇ ਓਫ ਓਫਲਾਈਨ ਚ ਬਹੁਤ ਫਾਇਦਾ। ਹਾਂਜੀ, ਹਾਂ। ਬਸ ਉਹਦੀ ਔਨਲਾਈਨ ਕਲਾਸ ਲੱਗੀਆਂ ਨੇ। ਸਬ ਦੀਆਂ, ਹੋਰ ਨਵੀ ਕਲਾਸਿਸ ਲਗੀਆਂ ਸਾਫ ਸਾਫ ਬਣਾਈ ਹੁਣ ਹਾਂਜੀ ਹਾਂਜੀ ਜਿਵੇਂ ਉ ਓਫ ਲਾਇਨ ਕਲਾਸਿਸ ਦਾ‌ ਬਹੁਤ ਫਾਇਦਾ ਜੀ ਬੱਚਾ ਕਿਵੇਂ ਮੈਡਮ ਪੀਟੀਐਮ ਹੁੰਦੀਏ। ਮੈਡਮ ਬੱਚਿਆਂ ਨੂੰ ਦੱਸਦੀ ਏ ਪੇਰੈਂਟਸ ਦੱਸਦੇ ਨੇ ਫਿਰ ਮੈਡਮ ਦੱਸਣੀ ਆ ਪੇਰੈਂਟਸ ਨੂੰ ਕੀ? ਤੁਸੀਂ ਬੱਚਾ ਕਿਵੇਂ ਪੜ੍ਹ ਰਿਐ ਐ। ਕਿਵੇਂ ਕਿਵੇਂ ਪੜ੍ਹ ਰਿਆ ਬੱਚਾ, ਕਿਵੇਂ ਸਹੀ ਪੜ੍ਹ ਰਿਆ, ਨਹੀਂ ਪੜ੍ਹ ਰਿਆ। ਕਿ ਤੁਸੀਂ ਇਹਨੂੰ ਇਸ ਚੀਜ਼ ਦੀ ਲੋੜ ਏ, ਇਹਨੂੰ ਟਿਊਸ਼ਨ ਲਾਓ ਇਸ ਚੀਜ਼ ਦੀ ਸਭ ਵੀ ਮੈਡਮ ਦੱਸਦੀ ਐ। ਐਦੇ ਕਰ ਕੇ ਸਾਨੂੰ ਓ ਹ ਨੀ ਓਹ ਓਫਲਾਇਨ ਰਸ ਦਫ ਫਾਇਦਾ ਕੀ ਐ, ਬੱਚੇ ਟਿਊਸ਼ਨ ਜਾਂਦੇ ਨੇ, ਅਜ ਕਲ ਪੜ੍ਹਾਈ ਵਾਸਤੇ, ਟਿਊਸ਼ਨ ਜਾਂਦੇ ਨੇ। ਆਪਣਾ, ਥੋੜ ਜਾ ਪੜਾ ਪੜ੍ਹਦੇ ਨੇ ਫਿਰ, ਜੋ ਨਹੀਂ ਆਂਦਾ ਓ ਸ ਸਮਝਦੇ ਨੇ। ਤੇ ਐਦਾ ਬਹੁਤ ਫਾਇਦਾ ਹੈਗਾ।
ਨਹੀਂ ਨਹੀਂ ਭਾਜੀ ਮੇਰੇ ਖਿਆਲ ਨਾ ਮਤਲਬ, ਔਨਲਾਈਨ ਕਲਾਸਿਸ ਦਾ ਮਲਬ ਮਤਲਬ ਯਾਰ ਫਾਇਦਾ ਨੀ ਹੈ ਐਨਾ, ਆਪਣਾ ਦੇਖਿਆ ਜਾਏ ਨਾ ਤੇ ਮਤਲਬ, ਟੀਚਰ ਇੱਕ ਵਾਰ ਸਮਝਾਏਗਾ, ਉਹੀ ਟੋਪਿਕ। ਓਨਲਾਈਨ ਕਲਾਸਿਸ ਮਤਲਬ ਬੰਦੇ ਦਾ ਨਾ ਐ ਫੋਕਸ ਨਹੀਂ ਰੈਂਦਾ। ਮੰਨ ਲਓ ਤੁਸੀਂ, ਤਾਡੇ ਹੱਥ ਫੋਨ ਹੈਗਾ ਐ, ਤੇ ਤੁਸੀਂ ਸੋ ਫੇ ਮੈਂ ਥੋੜ੍ਹੀ ਦੇਰ ਆਪਣਾ ਇੰਸਟਾਗਾਮ ਆਪਣਾ ਸੋਸ਼ਲ ਮੀਡੀਆ ਕੁਛ ਚਲਾ ਲੈਂਨਾ, ਤੁਸੀਂ ਏਹ ਥੋੜ੍ਹੀ ਸੋਚੋਗੇ ਯਾਰ ਫੋਨ
ਤੇ ਓ ਫਿਰ, ਔਫਲਾਈਨ ਭਾਜੀ ਜਿਵੇਂ ਬੱਚਿਆਂ ਨੂੰ ਡਰ ਵੀ ਰਹਿੰਦਾ ਮੈਡਮ ਦਾ।
ਹਾਂਜੀ ਹਾਂਜੀ, ਹਾਂਜੀ ਹਾਂਜੀ। ਮੈਡਮ ਕੱਲ ਕੱਲ ਪ-ਅ-ਕ-ਮਤਲਬ ਹਾਂਜੀ। ਕੱਲ ਮੇਰੀ ਵ ਮੇਰੀ ਵਾਰੀ ਨਾ ਜੇ, ਹਾਂਜੀ ਹਾਂਜੀ ਮੇਰੀ ਵਾਰੀ ਨਾ ਆਜੇ। ਪੁੱਛ ਲੈਂਦਾ ਮੇਰੇ ਕੋਲ ਮੈਡਮ ਹੁਣ ਮੈਂ ਯਾਦ।
ਟੈਸਟ ਹਾਂ ਯਾਦ ਡਰ ਹੁੰਦਾ ਮੈਡਮ ਦਾ ਓ ਫੇਕਾਸ ਦੂਰ ਆਰ ਕੈਡਾਲ ਓਥ ਮੈਸੇਜ ਆਂਦੇ ਨੇ ਕੋਈ ਕੁਝ ਕਸਤਿਓ
ਹਾਂ ਉਹੀ ਤੇ ਮਤਲਬ ਆਨਲਾਈਨ ਆਨਲਾਈਨ ਕਲਾਸੈਸ ਆਪਣਾ ਉਹਨਾਂ ਦਾ ਫਾਇਦਾ ਹੈ ਜਿਹਨਾਂ ਨੇ ਮਤਲਬ ਮਤਲਬ ਜਿਹੜੇ ਥੋੜੇ ਮਤਲਬ ਚੱਲ ਫਿਰ ਸਹੀ ਤਰ੍ਹਾਂ ਨਹੀਂ ਸਕਦੇ। ਜਿਹੜੀਆਂ ਅਤੇ ਦੂਰ ਰਹਿੰਦੇ ਨੇ ਜਿਹਨਾਂ ਨੇ ਮਤਲਬ ਕੋਚਿੰਗ ਵਗੈਰਾ ਕਰਨੀ ਹੁੰਦੀ। ਜਿਹੜੇ ਦੂਰ ਦੂਰ ਮਤਲਬ । ਆਪਾਂ ਏਧਰ ਤੋਂ ਆਈ ਸੀ ਐਸ ਈ। ਬੋਰਡ ਦੀ ਕੋਚਿੰਗ ਕਰਨੀ ਹੈ ਆਓ ਜਿਹੜੇ ਆਪ । ਆਪਣੇ ਵਧੀਆ ਟੀਚਰ ਹੈਗੇ ਨੇ ਨਾ ਉਹ ਆਪਣਾ ਓਨਲਾਈਨ ਵਿੱਚ । ਮਤਲਬ ਫੀਸ ਸਟਰੱਕਚਰ ਦੇ ਅਕੋਰਡਿੰਗ ਆਪਣੀ । ਕਲਾਸਿਸ ਦਿੰਦੇ ਨੇ ਉਹ ਮਤਲਬ । ਉਹ ਹੁੰਦੀ ਹੈ ਪ੍ਰੀਮੀਅਮ ਵਿਚ ਹੁੰਦੀ ਹੈ ਉਹਨਾਂ ਦੀ ਕਲਾਸ । ਜਿਹਦੇ ਮਤਲਬ ਪੇਡ ਹੁੰਦੀ ਹੈ । ਉਹ ਕਲਾਸਿਸ ਲਾਉਣ ਦਾ ਫਾਇਦਾ ਹੈ ਭਾਜੀ ਉਹ ਬੱਚਾ ਸੁਣਦਾ ਵੀ ।
ਹਾਂਜੀ -ਹਾਂਜੀ ਬਿਲਕੁਲ ਸਹੀ ਗੱਲ ਹੈ ਉਹ ਕੋਈ -ਕੋਈ ਬੱਚੇ ਹੁੰਦੇ ਕੋਈ -ਕੋਈ ਲਾਉਂਦੇ ਨੇ ਉਨਲਾਈਨ ਕਲਾਸਿਸ- ਅੱਛੀ ਤਰ੍ਹਾਂ ਜਿਵੇਂ ਜਈ ਜੂਈ ਜਈ ਜੂਈ ਜਿੰਨੇ ਜਈ ਕਰ ਕਰੈਕਰ ਨੀ ਹੋਏ । ਉਹ ਲੈਂਦਾ ਜਿਵੇਂ ਪੀ ਐੱਚ ਡਾ ਪੀ ਐੱਚ ਪੀ ਐੱਚ ਡਬਲਿਊ ਦਾ । ਪੈਚ ਲੈ ਲਿਆ ਉਹਨਾਂ ਨੇ ਕੀ ਫਿਰ ਕਲੀਅਰ ਹੀ ਕਰਨੀ ਉਹਨਾਂ ਨੇ । ਬੈਚ ਲੈ ਲਿਆ ਕੋਈ ਬੱਚੇ ਪੜ੍ਹਦੇ ਨੀ ਚੰਗੀ ਤਰਾਂ ਤੇ ਕਰੈਕ ਵੀ ਕਰਦੇ ਨੇ ਉਹਨੂੰ ਐਗਜ਼ਾਮ ਨੂੰ ਵਧੀਆ ਕੋਲੇਜ ਵਿੱਚ ਐਡਮਿਸ਼ਨ ਵੀ ਲੈਂਦੇ ਨੇ ਬਹੁਤ ਫਾਇਦਾ ਵੀ ਹੈ ਫਾਇਦਾ ਵੀ ਹੈ ਜੋ ਜੋ ਨਹੀਂ ਲਏਗਾ ਆਪਣਾ ਨੁਕਸਾਨ ਹੋਏਗਾ ਉਹਨਾਂ ਨੂੰ । ਜੋ ਸਹੀ ਢੰਗ ਨਾਲ ਨਹੀਂ ਦਏਗਾ ਉਹਨੂੰ ਨੁਕਸਾਨ ਵੀ ਹੋਏਗਾ । ਹਾਂਜੀ- ਹਾਂਜੀ ਹੋ ਹੋਰ ਮੈਂ ਕਹਿ ਰਿਹਾ ਸੀ ਨੁਕਸਾਨ ਵੀ ਹੈਗਾ ਇਹਦਾ ਮੈਂ ਕਹਿ ਰਿਹਾ ਨੁਕਸਾਨ ਵੀ ਹੈਗਾ ਇਕ ਫਾਇਦਾ ਵੀ ਹੈਗਾ ਇੱਕ ਜਗ੍ਹਾ ਤੋਂ ।
ਹਾਂਜੀ- ਹਾਂਜੀ ਆਪਣੇ ਮਤਲਬ ਆਪਣੇ ਆਪਣੀ ਮਤਲਬ । ਮਤਲਬ ਆਪਣੀ ਆਈਜ਼ ਕਾਂਟੈਕਟ ਨਾਲ ਵੇਖਿਆ ਜਾਏ ਨਾ । ਤੇ ਇੱਕ ਜਗ੍ਹਾ ਫਾਇਦਾ ਹੈ । ਜ ਨੂੰ ।
ਹਾਂਜੀ ਹਾਂਜੀ ਹਾਂਜੀ ਤੇ ਐ ਇੱਕ ਇਹ ਵੀ ਗੱਲ ਔ ਔਫਲਾਈਨ ਕਲਾਸ ਚ ਮੈਡਮ ਨਾਲ ਮੈਡਮ ਵੇਖਦੀ ਬੱਚਾ ਕਰ ਕੀ ਰਿਹਾ ਸ਼ੈਤਾਨੀ ਕਰ ਰਿਹਾ ਨੀ ਉਹਨੂੰ ਪਨਿਸ਼ਮੈਂਟ ਵੀ ਦਿੰਦੀ ਹੈ ਇਹ ਬੜਾ ਦੁ ਇਹ ਬੜਾ ਸਫਾਇਦਾ ਹੈਗਾ ਨਾ ਉਹ ਫ ਔਫਲਾਈਨ ਕਲਾਸ ਫਾਇਦਾ ਨਹੀਂ ਹੈ
ਬਿਲਕੁਲ -ਬਿਲਕੁਲ ਹਾਂਜੀ ਹਾਂਜੀ ਉਹ ਮੈਡਮ ਉਹਨੂੰ ਬਿਹੇਵੀਹਰ ਦੇ ਪੁਆਇੰਟ ਵੀ ਦਿੰਦੀਆਂ ਨਾ ਫਿਰ ਜਿਹੜੇ ਆਪਣਾ ਉਹ ਲੱਰਾਦੀ ਆ ਅਸਸਮੈਂਟ ਵਗੈਰਾ ਬਿਲਕੁਲ- ਬਿਲਕੁਲ ਹਾਂਜੀ -ਹਾਂਜੀ ਬਿਹੇਵੀਅਰ ਉਹ ਜਿਹੜਾ ਮੈਂ ਕਲਾਸਿਸ ਜਿਹੜਾ ਬਿਹੇਵੀਅਰ ਹੁੰਦਾ ਹੈ ਮਤਲਬ ਲੋਕ ਕਿਸੇ ਨੇ ਬਸ ਕੀਤੀ ਹੁੰਦੀ ਮੈਡਮ ਨੂੰ ਕਿਉਂਕਿ ਦੇਖੋ ਅੱਜ ਕੱਲ੍ਹ ਦਾ ਜਿਹੜਾ ਬੰਦਿਆਂ ਦਾ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਦਾ ਜਿਹੜਾ ਨੇਚਰ ਹੈਗਾ ਨਾ ਉਹ ਆਪਣਾ ਮਤਲਬ ਜ਼ਿਆਦਾ ਫੋਨ ਵਗੈਰਾ ਯੂਜ਼ ਕਰਦੇ। ਦੇ ਰੀਲਸ ਵਗੈਰਾ ਦੇਖਦੇ ਕੁਛ ਐਸੇੇ ਕੰਟੈਂਟ ਵਗੈਰਾ ਹੁੰਦੇ ਨੇ ਮਤਲਬ ਅੱਜ ਅੱਜ ਕੱਲ ਦੀ ਜਨਰੇਸ਼ਨ ਆਪਣਾ ਫੋਨ ਇੰਨਾ ਵੇਖ ਜਿੰਨਾ -ਜਿੰਨਾ ਉਹਦਾ ਮਾਈੰਡ ਸੈੱਟ ਜਿਹੜਾ ਭਾਜੀ। ਕਾਫੀ ਐਗਰੇਸ਼ਨ ਵਿੱਚ ਮਤਲਬ ਕਾਫੀ ਗੁੱਸੇ ਵਾਲਾ ਏਂਗਰੀ ਫੇਸ ਮਤਲਬ ਐਂਗਰੀ ਮਾਇੰਡ ਕੁਛ ਵੀ ਮਤਲਬ ਦਿਮਾਗ ਚ ਖੁੰਦਕ ਵਗੈਰਾ ਹੁੰਦੀ ਨਾ ਜਿਹੜੀ
ਹਾਂਜੀ- ਹਾਂਜੀ ਸਹੀ ਗੱਲ ਹੈ ਮੈਂ ਬਿਲਕੁਲ ਸਹੀ ਗੱਲ ਹੈ, ਮੈਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜਿਵੇਂ ਹੋ ਗਿਆ ਕਿ ਨਾਮ ਸਾਡਾ ਤੇ ਕੋਲਜ ਬੱਚੇ ਜੇ ਪੜ੍ਹਦੇ ਨੇ ਕਈ ਬੱਚੇ ਤਾਂ ਪੜ੍ਹਦੇ ਨੇ, ਤੇਂ ਕਈਆਂ ਬੱਚਿਆਂ ਦਾ ਧਿਆਨ ਹੁੰਦਾ ਸਾਡੀ ਜੌਨ ਸਾਡੀ ਜਿਹੜੀ ਜਨਰੇਸ਼ਨ ਚੱਲਦੀ ਹੈ। ਬੱਚੇ ਦਸਵੀਂ ਪਾ ਕੇ ਛੱਡ ਦਿੰਦੇ ਨੇ ਬਾਕੀ ਓਫਲਾਈਨ ਕਲਾਸਿਸ ਜ਼ਿਆਦਾ ਫਾਇਦਾ ਬੱਚੇ ਦਸਵੀਂ ਕਲਾਸ ਬਾਰਵੀਂ ਪਾ ਕੇ ਛੱਡ ਦਿੰਦੇ ਨੇ ਹੈ ਨਾ ਓਫਲਾਈਨ ਹੋਣ ਦਾ ਫਾਇਦਾ ਨਹੀਂ ਹੈ।ਨਾ
ਨਹੀਂ- ਨਹੀਂ ਬਿਲਕੁਲ ਭਾਜੀ ਸਹੀ ਗੱਲ ਹੈ, ਉਹ ਮਤਲਬ ਇਹ ਨਾ ਆਪਣਾ ਓਫਲਾਈਨ ਭਾਜੀ ਆਪਣਾ ਔਨਲਾਈਨ ਕਲਾਸਿਸ ਦਾ ਇਹ ਵੀ ਫਾਇਦਾ ਹੈਗਾ ਕਿ ਬਈ ਬੰਦੇ ਨੇ ਇੱਕ ਵਾਰੀ, ਇੱਕ ਵਾਰ ਆਪਣੀ ਕਲਾਸ ' ਪੇੜ ਕੀਤੀ ਹੋਏ ਮਤਲਬ ਉਹ ਨਾ ਉਹਦੇ ਕੋਲੋਂ ਫਿਰ ਉਹੀ ਪੂਰੇ ਇੱਕ ਚੈਪਟਰ ਹੁੰਦਾ ਨਾ ਜਿਹੜਾ ਪੂਰਾ ਟੀਚਰ ਚੈਪਟਰ ਸਮਝਾਂਦਾ ਹੈ, ਉਹਦੀ ਵੀਡੀਓ ਮਤਲਬ ਉਹ ਸੇਵ ਕਰਕੇ, ਕੇ ਇਹ ਵੀ ਰੱਖ ਸਕਦਾ ਆਪਣੇ ਜੀ, ਜਾਂ ਮੰਨਲਓ ਉਹਨੂੰ ਮੰਨ ਲਓ ਕੋਈ ਕੁਵੈਰੀ ਵਗੈਰਾ ਹੁੰਦੀ ਹੈ ਉਹ ਮਤਲਬ ਅਗਰ ਉਹਨ ਇੱਕ ਵਾਰ ਵਖ
ਅੱਜ ਕੱਲ ਤੇ ਯੂਟੀਊਬ ਤੇ ਜ ਮਰਜ਼ੀ ਚਲੋ ਜਾ। ਜੋ ਜੋ ਮਰਜ਼ੀ ਲ ਕੁਛ ਵੀ ਲ ਸਭ ਦੀਓ ਜੱ ਪ ਹੋ ਕੋਈ ਆਨਲਾਈਨ ਨੂੰ ਜਿਨੀ ਮਰਜ਼ੀ ਵੇਖ ਲ ਪੀ
ਕੁਛ ਪੇਡ ਹੁੰਦੀਆਂ ਕੁਛ ਫਰੀ ਹੁੰਦੀਆਂ ਹਾਜੀ ਬਿਲਕੁਲ ਹਾਂਜੀ ਹਾਂਜੀ
ਤੁ ਬੈਚ ਖਰੀਦੋਗੇ ਨਾ ਤੁ ਬੈਚ ਖਰੀਦੋਗੇ। ਚਲੋ ਤੁਸੀਂ ਬੈਚ ਛੱਦੋਗੇ ਨਾ। ਫਿਰ ਹੁੰਦੇ ਨੇ ਪੈਸੇ ਜੇ ਤੁਸੀਂ ਬੈਚ ਬੈਚ ਲੈਣਾ ਹੋਏ।
ਹਾਂਜੀ ਹਾਂਜੀ ਨਹੀਂ ਅੱਜ ਕੱਲ ਦੇ ਕਈ ਸਕੂਲ ਐ ਵੀ ਨੇ ਨਾ ਕੀ ਹੋਈ ਉੱਥੇ ਐਜੂਕੇਸ਼ਨ ਆਪਣਾ ਮਤਲਬ ਓਨਲਾਈਨ ਕਲਾਸਿਸ ਵੀ ਦਿੰਦੇ ਨੇ ਤੇ ਫਲਾਈਨ ਕਲਾਸਿਸ ਵੀ ਦਿੰਦੇ ਨੇ ਮੰਨ ਲਓ ਜਿਹੜਾ ਬੱਚਾ ਸਕੂਲ ਨਹੀਂ ਆ ਪਾਉਂਦਾ ਮਨਲਬ ਕਿਸੇ ਨੂੰ ਮੰਨ ਲਓ ਕਈ ਟਾਈਮ ਫੀਵਰ ਹੋ ਜਾਂਦਾ ਨਾ ਮੰਨ ਲਓ ਸਕੂਲ ਦੇ ਇੱਕ ਗਰੁੱਪ ਹੁੰਦੇ ਹੈ ਉਹਨਾਂ ਚ ਆਪਣਾ ਮੈਡਮ ਵੀਡੀਓ ਵੀ ਬਣਾਉਂਦੇ ਰਹਿੰਦੀ ਨਾਲ ਦੇ ਨਾਲ ਗਰੁੱਪ ਚ ਵੀ ਭੇਜ ਦਿੰਦੀ ਹੈ।
ਹਾਂਜੀ ਹਾਂਜੀ ਸਹੀ ਗੱਲ ਹੈ ਬਿਲਕੁਲ ਔਨਲਾਈਨ ਉਹ ਬੈਸੇ ਇਹ ਇੱਕ ਜਗ੍ਹਾ ਨੁਕਸਾਨ ਹੈ ਜਗਾ ਫਾਇਦਾ ਵੀ ਹੈ।
ਹਾਂਜੀ ਹਾਂਜੀ ਨਹੀਂ ਹੁਣ ਤੁਸੀਂ ਆਪਣੇਕਰੋਨਾ ਟਮ ਵੇਖਿਆ ਹੋਣਾ ਭਾਜੀ। ਤੁਸੀਂ ਆਪਣਾ ਕਰੋਨਾ ਟਾਈਮ ਵੇਖਿਆ ਹੋਣਾ ਹੈ ਜੇ ਜੇ ਮਹਾਂਮਾਰੀ ਆਈ ਦੀ ਸੀ ਤਦ ਆਪਣੀ ਔਨਲਾਈਨ ਕਲਾਸਿਸ ਨੇ ਸਦਾ।
ਹਾਂ ਹਾਂਜੀ। ਸਾਲ ਸਭ ਸਾਰੇ ਉਹੀ ਸਾਲ ਵਿੱਚ ਗੂਗਲ ਗੂੂ ਹਾਂ ਗੂਗਲ ਸਾਰੇ ਵਿੱਚੇ ਗੂਗਲ ਦੇ ਪੇਪਰ ਦੇ ਸੀੇ ਤੇ ਜਿੰਨੇ ਵੀ ਜਿੰਹਨਾਂ ਨੂੰ ਪੇਪਰ ਦਿੱਤੇ ਨੇ ਤਾਂ ਉਹੂੰ ਗੂਗਲ ਚ ਜਾ ਕੇ ਦਿੱਤੇ ਹੋਣੇ ਨੇ ਉਹਨੇ ਦਾ ਨੁਕਸਾਨ ਵੀ ਹੈਗਾ।ਸਕ- ਸਕ -ਡਿਵੈਲਪ ਹੁੰਦੀ। ਉਹ ਜੀਨ ਨਾਲ ਪਾ ਹੋਣੀ ਚਾਹੀਦੀ ਹੈ।
ਹਾਂਜੀ।ਉਹੀ ਤੇ ਭਾਜੀ ਮਤਲਬ ਇੱਕ ਟਾਈਮ ਤੇ ਦੇਖੋ, ਹੁਣ ਓਨਲਾਈਨ ਕਲਾਸਿਸ ਲੱਗ ਰਹੀਆਂ। ਕਿਸੀ ਦਾਤੇ ਫੋ ਹੈਗਾ ਥੋੜ੍ਹੀੋ ਚੇਗਾ ਕਿ ਬਈ ਯਾਰ ਥੋੜ੍ਹੀ ਦੇਰ ੜਾਂ ਮੈਂ ਕਿਹਾ- ਥੋੜ੍ਹਾ ਦੇਰ ਚੱਲ ਰਹੀ ਲੇਖ ਲੈਂਦਾ ਮੈਨ ਸਮਝ ਧਿਆਨ ਨ ਰਿਹਾ ।ਕੁਛ ਕਿਉਂਕਿ ਭਾਜੀ ਫੋਨ ਐਸਸੀ ਚੀਜ਼ ਹੈ।ਨਾ ਜਿਹੜੀ ਚੀਜ਼ ਹੱਥ ਚ ਫੜ ਕੇ ਥੋੜ੍ਹੀ ਦੇਰ ਰੀਲ ਦੇਖਣ ਦਾ ਮਨ ਕਰਦਾ ਹੀ ਕਰਦਾ ਭਾਜੀ।ਜਾਂ ਤਾਂ ਬੰਦੇ ਦਾ ਗੇਮ ਖੇਲਣ ਦਾ ਮਨ ਕਰਦਾ।ਕਿਉਂਕਿ ਭਾਜੀ ਆਪਣਾ ਦੇਖੋ ਬੰਦਾ ਫੋ ਅਗਰ ਬੰਦੇ ਕੋਲ ਪਰਸਨਲ ਫੋਨ ਹੈਗਾ।ਉਹ ਕੀ ਕਰੇਗਾ ਜਾਂ ਤੇ ਆਪਣਾ ਪਰਸਨਲ ਯੂਜ ਵਾਸਤੇ ਕੁਛ ਨਾ ਕੁਛ ਕਰੇਗਾ ਹੀ ਕਰੇਗਾ। ਜਾਂ ਤੇ ਕੋਈ ਦੇਖੋ ਆਦਿ ਜਨਰੇਸ਼ਨ ਜਿਹੜੀ ਸਕੋਲਿੰਗ ਵਗੈਰਾ ਗੇਮਸ ਵਗੈਰਾ ਕੁਛ ਜਿਆਦਾ ਹੀ ਹੈਗੀ ਹੈ।ਆਪਣਾ ਫੋਨ ਦੇ ਵਿਚ ਹਾਂਜੀ, ਉਹ ਮਤਲਬ ਦੇਖੋ ਹੁਣ ਇੱਕ ਸਾਈਡ ਕਲਾਸਿਸ ਲੱਗ ਰਹੀਆਂ।ਹੁਣ ਆਪਣਾ ਉਹ ਫੋਨ ਚਲਾ ਕੇ ਸੁੱਤੀ ਹੋਏਗੀ।
ਹਾਂਜੀ- ਹਾਂਜੀ- ਹਾਂਜੀ। ਸਹੀ ਗੱਲ ਹੈ ਬਿਲਕੁਲ ਇੱਕ ਸਾਈਡ ਕਲਾਸ ਲੱਗ ਇੱਕ ਸਾਈਡ ਲਗ ਅੱਛਾ।ਮੈਂ ਅਸੀਂ ਤੇ ਬਸ ਆਪਣਾ ਪੜ੍ਹਦੇ ਹੀ ਹਾਂ।
ਅੱਛਾ ਜੀ ।ਪੜ੍ਹਾਈ ਕਰ ਕਿਹੜੀ ਮਤਲਬ ਕਲਾਸ਼ ਵਗੈਰਾ ਦ। ਮਤਲਬ ਕੋਲੇਜ ਵਗੈ। ਚ ਆਪਣੀ, ਅੱਛਾ ਕੋਲੇਜ, ਹਾਂਜੀ -ਹਾਂਜੀ ਮਤਲਬ ਕਿਹੜੀ ਮਤਲਬ ਕੀ ਸਟ ਕੀ ਸਟੱਡੀ ਕਿਡੀ ਕਰ ਰਹੇ ਹੋ।ਆਪਣਾ
ਆਪਾਂ ਬੀ ਐੱਸ ਸੀਗਾ।
ਅੱਛਾ।ਮਤਲਬ- ਮਤਲਬ ਤੁਹਾਡੇ ਵੀ ਔਨਲਾਈਨ ਕਲਾਸਿਸ ਵਗੈ ਲੱਗਦੀਆਂ।ਮਤਲਬ ਔਲਾ ਔਫਲਾਈਨ ਹੀ ਹੈ। ਸਾਰਾ ਕੁਛ
ਆਪਾਂ ਸਿਰਫ ਔਫਲਾਈਨ ਸਿਸਟਮ ਹੈ।ਬਿਲਕੁਲ ਚਾਹੀਦਾ ਆਈ ਦਾ।ਓਫਲਾਈਨ ਹਾਂਜੀ -ਹਾਂਜੀ ਹ ਓਫਲਾਈਨ ਵਧੀਆ ਓਨਲਾਈਨ ਆਪਾਂ ਯੂਟਿਊਬ ਤੋਂ ਸਮਝ ਲੈਂਦੇ ਹਾਂ। ਜੋ- ਜੋ ਨਹੀਂ ਸਮਝ ਆਉਂਦਾ। ਯਾਰ ਉਹ ਸਮਝ ਲੈਂਦੇ ਆ। ਹਾਂਜੀ- ਹਾਂਜੀ।
ਕਿ ਬਈ ਟੀਚਰ ਨੇ ਇੱਕ ਵਾਰ ਸਮਝਾਉਣਾ ਦੂਜੀ ਵਾਰ ਪੁੱਛਣ ਜਾਊਗਾ ।ਨਾ ਉਹ ਪਤਾ ਕੀ ਕਹਿਣ ਗਿਆ ਆ ਤੁਹਾਡਾ ਧਿਆਨ ਕਿੱਥੇ ਸੀ ਇਸ ਦੇ ਡਰ ਦੇ ਮਾਰਨ ਨਾ ਆਪਣਾ ਇੱਕ ਓਨਲਾਈਨ, ਓਨਲਾਈਨ ਸਿਸਟਮ ਹੀ ਆਪਣਾ ਅਲੱਗ ਜਗ੍ਹਾ ਠੀਕ ਹੈਗਾ ਭਾਜੀ।
ਕਰਕੇ
ਚਲੋ ਚੰ ਮਤ ਸਤਿ ਸ੍ਰੀ ਅਕਾਲ ਜੀ।